ਹਾਂਜੀ ਸਸ ਸ਼ੀ ਕਾਲ ਜੀ।
ਸਸ ਸ਼ੀ ਕਾਲ ਜੀ, ਹੋਰ ਕਿਵੇਂ ਓ?
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਵਧੀਆ ਜੀ ਵਧੀਆ ਫ੍ਈ ਸੀਗੇ ਕੰਮ ਕਾਰ ਤਾਂ ਨੀ ਕਰ ਰੇ ਸੀਗੇ।
ਨਈ-ਨਈ ਬਸ ਫਰੀ-ਫਰੀ ਹੈਗੀਆ।
ਤੇ ਚਲੋ ਠੀਕ ਏ ਜੀ।
ਹੁੰਦੀ ਪੀ ਏ ਦੀਵਾਲੀ ਆਨ ਆਲੀ ਏ ਥੋੜੇ ਪੇਂਟਰ-ਪੂੰਟਰ ਲਾਏ ਦੇ ਨੇ ਕਾਰ।
ਵੈਸੇ ਠੀਕ ਐ ਹਣਾ ਮਲਬ ਦੇਖੋ, ਕਈ ਲੋਕ ਕਰਦੇ ਨੇ ਵੀ ਮਈਨਾ ਦੋ ਮਈਨਾ ਪਹੇਲਾ ਹੀ ਤਿਆਰੀਆ ਕਰਦੇ ਨੇ ਫੇਰ ਪਤਾ ਕੀ ਐ ਜਿਵੇਂ ਹੁਣ ਉਹਨਾਂ ਨੇ ਹਾਂਜੀ ਪੇਂਟਰ ਨੀ ਮਿਲਦੇ।
ਫੇਰ ਓਨਾਂ ਦੇ ਰੇਟ ਵੱਧ ਜਾਂਦੇ ਜੇ।
ਬਿਲਕੁਲ-ਬਿਲਕੁਲ ਐਨ ਮੌਕੇ ਤੇ ਦੇਖੋ ਕਿੰਨਾ ਕੰਮ ਖਿਲਰ ਜਾਂਦਾ ਜੇ ਆਪਾ ਤਿ
ਹਾਂ, ਫੇਰ ਪਤਾ ਕੀ ਹੁਣ ਦਿਨ ਤੇਆਰ ਦੀ ਤਿਆਰੀ ਕਰੀਏ ਕਿ ਤੁਸੀਂ ਪੇਂਟਰਾਂ ਦੇ ਸਰਾਨੇ ਬੈਠੋਗੇ। ਯਾ ਤੁਸੀਂ ਸਮਾਨ ਸਮੇਟੋਗੇ।
ਹਾਂਜੀ ਫੇਰ ਦੇਖੋ ਸ਼ੋਪਿੰਗ ਕਰਨ ਲਈ ਵੀ ਕਿੰਨਾ ਕੁਛ ਹੁੰਦਾ। ਆਪਾ ਨੇ ਬਾਜ਼ਾਰ
ਹਾਂ ਹੁਨ ਜੇੜੇ ਫੈਕਟਰੀਆਂ ਵਾਲੇ ਨੇ ਓਨਾਂ ਨੇ ਆਪਨੀ ਲੇਬਰ ਨੂੰ ਵੀ ਦੇਨਾ ਸਾਰਾ ਕੁਛ।
ਬਿਲਕੁਲ-ਬਿਲਕੁਲ ਸਈ ਗੱਲ ਐ।
ਤੇ ਐ ਏ ਨਾ ਕਿ ਅਸੀਂ ਕੰਬਲ, ਬਲੈਂਕਟ ਤੇ ਦਿੰਦੇ ਹੀ ਦਿੰਨੇ ਆ ਤੇ ਨਾਲ ਫੇਰ ਸਟੀਲ ਦਾ ਭਾਂਡੇ ਵਗੈਰਾ ਦੇਨੇ ਹੁੰਦੇ ਨੇ। ਕੁਆਲੀ ਹੋ ਗੀ ਹਨਾ ਤੇ ਯਾ ਕੁ ਹੋ ਗਿਆ ਜਿਸਰ੍ਹਾਂ ਦੀ ਲੇਬਰ ਕਹਿੰਦੀ ਏ ਪਸੰਦ ਕਰਦੀ ਏ ਤੇ ਫਿਰ ਉਝ ਦਾ ਦੇਨਾ ਪੈਂਦਾ।
ਫੇਰ ਤਾਂ ਚਲੋ ਵਧੀਆ ਕੀਤਾ ਤੁਸੀਂ, ਤੁਸੀਂ ਸ਼ੇਰ ਮ ਹੁਣੇ ਸਟਾਰਟ ਕਰਤੀ ਹਨਾ ਤਿਆਰੀ।
ਹਾਂਜੀ-ਹਾਂਜੀ ਪੇਂਟਰ ਲਾ ਤੇ ਨੇ ਪੇਲਾ ਜਿਹਦੇ ਦੋ ਮਹੀਨੇ ਪਏ ਨੇ ਫੇਰ ਪਤਾ ਕੀ ਪੇਂਟਰ ਆਂਦੇ ਤੇ ਨੇ ਗੰਦ ਡਬਲ ਪੈ ਜਾਂਦਾ ਚੀਜ਼ਾਂ ਚੁੱਕਨੀਆਂ, ਸਮੇਟਨੀਆਂ। ਹਨਾਂ, ਸਭ ਕੁਛ, ਫੇਰ ਕੰਮ ਵੱਧ ਜਾਂਦਾ ਅਸੀ ਪੈਲੇ ਮਹੀਨਾ ਪੈਲਾਂ ਫ੍ਰਰੀ ਤੇ ਹੋ ਜਾਂਗੇ ਨਾਂ। ਘੱਟੋ-ਘੱਟ ਹੁਣ ਧੀਰੇ-ਧੀਰੇ ਕੰਮ ਕਰਾ ਦੇ, ਇੱਕ-ਇੱਕ ਕਮਰਾ ਕਰਕੇ। ਇੱਕ-ਇੱਕ ਕਮਰਾ ਹੁੰਦਾ ਜਏਗਾ। ਨਾਲ-ਨਾਲ ਸਫ਼ਾਈ ਹੁੰਦੀ ਜਾਏਗੀ।
ਹਾਂਜੀ, ਹਾਂਜੀ ਤੇ ਮਤਲਬ ਤੁਹਾਡੇ ਮੇਨ ਜਿਆਦਾ ਦੀਵਾਲੀ ਦਾ ਈ ਤਿਉਹਾਰ ਮਨਾਉਂਦੇ ਨੇ ਜਾਂ
ਸਾਡੇ ਇੱਥੇ ਦੀਵਾਲੀ ਦਾ ਬੋਤ ਟਰੈਂਡ ਹੈਗਾ, ਬੜਾ ਮਨਾਂਦੇ ਨੇ, ਦੀਵਾਲੀ ਤੇ ਹੋਲੀ ਬੋਤ ਮਨਾਂਦੇ ਨੇ।
ਜਿਵੇਂ ਹੁਣ ਸਾਵਣ ਦਾ ਆਊਗਾ ਉਹ ਤਿਉਹਾਰ ਨੀਂ ਮਨਾਂਦੇ ਤੁਸੀਂ।
ਸਾਵਨ ਇੱਚ ਮਨਾਂਦੇ, ਹਿੰਦੂ ਲੋਕ ਮਨਾਂਦੇ ਨੇ, ਜਿਵੇਂ ਕੋਈ ਮੰਦਿਰ ਚਲੇ ਗਏ।
ਅਸੀਂ ਮਨਾਂਦੇ ਆ, ਅਸੀ ਹਿੰਦੂ ਈ ਆਂ ਤੇ ਮਤਲਬ ਅਸੀਂ ਮਨਾ ਤੇ ਹੁਣ ਦੇਖੋ ਏ ਮਤਲਬ ਏ ਆਪਣਾ ਤੀਹ ਤਰੀਕ ਤੋਂ ਆ ਜਏਗਾ ਸਾਵਣ। ਤੇ ਮਤਲਬ ਏਦੇ ਚ ਹਾਂਜੀ, ਹਾਂਜੀ ਤੀਹ ਤਰੀਕ ਤੋਂ ਏ। ਜੁਲਾਈ ਆ ਗਿਆ ਜੀ ਦੇ।
ਅੱਛਾ, ਜੁਲਾਈ ਸੇ
ਹਾਂਜੀ ਹਾਂਜੀ, ਜੁਲਾਈ ਤੋਂ। ਮਤਲਬ ਸਾਰਿਆਂ ਦੇ ਆਪਣੇ-ਆਪਣੇ ਰੀਤੀ ਰਿਵਾਜ ਹੁੰਦੇ ਨੇ।
ਨਈਂ ਸਾਡੇ ਤੇ ਇੰਝ ਹੁੰਦਾ ਨਾਂ ਕਿ ਜਦੋਂ ਸੰਗਰਾਂਦ ਆਂਦੀ ਐ ਨਾਂ ਤੇ ਸੰਗਰਾਂਦ ਤੋਂ ਚੜਦਾ। ਹੁਣ ਮੇਰੇ ਖਿਆਲ ਨਾਲ ਪੰਦਰਾਂ ਜਾਂ ਸੋਲਾਂ ਨੂੰ ਸੰਗਰਾਂਦ ਪਏਗੀ ਜੁਲਾਈ ਦੀ।
ਕਈ ਪੰਦਰਾਂ ਤੋਂ ਮਨਾਣਗੇ ਤੇ ਹਾਂਜੀ ਵੀ ਸੰਗਰਾਂਦ ਤੋਂ ਬਾਦ।
ਹਾਂ, ਸਾਡੇ ਸਿੱਖਾਂ ਵਿੱਚ ਸੇ ਨਾਨਕ ਸ਼ਾਹੀ ਕੈਲੰਡਰ ਦੇ
ਹਾਂਜੀ, ਹਾਂਜੀ, ਹਾਂਜੀ ਸਿੱਖ ਤਾਂ ਮਤਲਬ ਪੰਦਰਾਂ ਤਰੀਕ ਤੋਂ ਬਾਅਦ ਈ ਕਰਨਗੇ। ਪਰ ਅਸੀਂ ਮਤਲਬ ਤੀਹ ਤਰੀਕ ਤੋਂ ਕਰਾਂਗੇ। ਏ
ਤੇ ਵਧੀਆ ਮਨਾਂਦੇ ਨੇ ਹਨਾਂ, ਸਾਵਨ ਦੇ ਸੋਮਵਾਰ ਦੇ ਵਰਤ ਰੱਖਦੇ ਨੇ।
ਹਾਂਜੀ-ਹਾਂਜੀ, ਬੋਤ ਮਤਲਬ ਸਾਡੇ ਤੇ ਐਵੇਂ ਵੀ ਹੁੰਦਾ ਵੀ ਜਿਵੇਂ ਹੁਣ ਜਿਹੜੀਆਂ ਵਿਆਹੀਆਂ ਹੋਈਆਂ ਕੁੜੀਆਂ ਹੁੰਦੀਆਂ ਨੇ ਹਨਾਂ, ਮਤਲਬ ਓਨਾਂ ਦਿਨਾਂ ਦੇ ਵਿੱਚ ਸੱਸ ਤੇ ਨੂੰਹ ਕੱਠੀਆਂ ਨੀਂ ਹੁੰਦੀਆਂ ਹੈਗੀਆਂ। ਸਾਵਣ ਦੇ ਦਿਨਾਂ ਦੇ, ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ। ਹੁਣ ਓਹੀ ਐ ਹਨਾਂ, ਮੇਰੀ ਸਿਸਟਰ ਸੀਗੀ, ਮਤਲਬ ਓ ਕੈ ਰੀ ਸੀਗੀ ਵੀ ਮੈਨੂੰ ਵੀ ਕੈ ਰੇ ਨੇ ਵੀ ਚੱਲ ਮੀਂਨਾ ਵੀ ਜਾਇਆ ਤੂੰ ਵੀ ਹੁਣ।
ਪੈਲੇ ਛੁੱਟੀਆਂ, ਗਰਮੀਆਂ ਦੀਆਂ ਛੁੱਟੀਆਂ ਮਿਲ ਗਈਆਂ। ਹੁਣ ਫੇਰ ਛੁੱਟੀਆਂ ਮਿਲ ਗਈਆਂ।
ਹਾਂਜੀ, ਹਾਂਜੀ, ਹਾਂਜੀ। ਮਤਲਬ ਉਹੀ ਆ ਹਨਾਂ, ਜਾਂ ਤਾਂ ਸੱਸ ਚਲੀ ਜਾਵੇ ਜਾਂ ਫਿਰ ਨੂੰਹ ਚਲੀ ਜਾਵੇ।
ਅੱਛਾ ਜੀ, ਮੈਨੂੰ ਨੀਂ ਪਤਾ ਸੀ। ਇਸ ਗੱਲ ਦਾ ਪਰ ਨੀਂ ਮੈਂ ਸੁਣੀ ਜਿਨ੍ਹਾਂ ਦਾ ਵਿਆਹ ਨੀਂ ਹੋਆ ਦਾ, ਮੈਨੂੰ ਇੰਨਾ ਪਤਾ ਐ ਕਿ ਓ ਵਰਤ ਰੱਖਦੀਆਂ ਕਿ ਸਾਨੂੰ
ਵਰਤ, ਹਾਂਜੀ ਹਾਂਜੀ ਬਿਲਕੁਲ ਵਰਤ ਵੀ ਰੱਖਦੀਆਂ ਨੇ, ਕੁਆਰੀਆਂ ਕੁੜੀਆਂ ਰੱਖਦੀਆਂ ਨੇ। ਹਾਂਜੀ, ਮੈਂ ਵੀ ਰੱਖਦੀ ਆਂ। ਵਰਤ ਤਾਂ ਬਸ ਏਦੇ ਸਿੰਪਲ ਈ ਹੁੰਦੇ ਨੇਂ, ਮਿੱਠੇ ਵਰਤ ਹੁੰਦੇ ਨੇ। ਤੇ ਮਤਲਬ ਸੁਬਾਹ ਨਾਂਅ ਧੋ ਕੇ ਹਨਾਂ ਅ ਆਪਣਾ ਸ਼ਿਵ ਜੀ ਦੇ ਮੰਦਿਰ ਚ ਜਾਈਦਾ ਹੁੰਦਾ ਤੇ ਬਾਕੀ ਮਤਲਬ ਐਵੇਂ ਹਾਂਜੀ, ਜਲ ਚੜ੍ਹਾਣਾ ਹੁੰਦਾ। ਮਤਲਬ ਸਾਡੇ ਇੱਥੇ ਕੀ ਹੁੰਦਾ ਕਈ ਕਾਵੜ ਲੈਣ ਜਾਂਦੇ ਨੇ।
ਹਾਂ, ਕਾਵੜੀ ਹੁੰਦੇ ਨੇ ਹਾਂ ਇਹ ਕਈ ਲੋਕੀ ਆਂਦੀ ਤੇ ਵੀ ਨਿਊਜ਼ ਬੇਚਾਰੇ ਕਾਵੜੀ ਐਕਸੀਡੈਂਟ ਹੋ ਜਾਂਦਾ ਐ। ਕਿੰਨੇ ਬੇਚਾਰੇ ਮਰ ਜਾਂਦੇ ਨੇ, ਹਨਾਂ ਰੈਕਲੈਸ ਡਰਾਵਿੰਗ ਕਰਦੇ ਨੇ ਨਾਂ।
ਬਿਲਕੁਲ ਬਿਲਕੁਲ, ਮਤਲਬ ਪਤਾ ਕੀ ਹੁੰਦਾ ਜਦੋਂ ਕਾਵੜੀ ਆਂਦੇ ਨੇ ਨਾਂ, ਤੁਰਕੇ ਜਾਂਦੇ ਨੇ ਨਾਂ ਉਹੋ ਮਤਲਬ ਜਿਵੇਂ ਕਈਆਂ ਦਾ ਵਿਆਹ ਨਈਂ ਹੁੰਦਾ ਹੈਗਾ ਤਾਂ ਮਤਲਬ ਜਦੋਂ ਓ ਕਾਵੜੀ ਆਂਦੇ ਨੇ ਓਨਾਂ ਦੇ ਪੈਰ ਤੇ ਓ ਹੁੰਦੇ ਨੇ ਨਾਂ ਮਹਿੰਦੀ ਤੇ ਰਖਵਾ ਕੇ ਮਹਿੰਦੀ ਲੈ ਲੈਂਦੇ ਨੇ। ਓਦੇ ਚ ਪੈਰ ਰਖਵਾ ਕੇ ਨਾਂ ਫਿਰ ਆਪਣੇ ਹੱਥਾਂ ਦੇ ਉੱਤੇ ਲਾਂਦੇ ਨੇ ਹਰੀ ਮਹਿੰਦੀ। ਕੈਂਦੀ ਕਿ ਹਾਂਜੀ ਵੀ ਮਤਲਬ ਜੇ ਕਈ ਵਾਰ ਕਿਸੇ ਦੇ ਸੰਯੋਗ ਨਈ ਬਣ ਰਏ ਹੁੰਦੇ ਹਨਾ। ਲੂਨ ਮਾਰ ਥੋੜੀ ਜਾਦਾ ਹੋ ਜਾਂਦੀ ਐ। ਫੇਰ ਕੈਂਦੇ ਵੀ ਐਵੇਂ ਕਰ ਲੈਣਾ ਚਾਈਦਾ ਵੀ ਤਾਂ ਵਿਆ ਛੇਤੀ ਹੋ ਜਾਂਦਾ।
ਅੱਛਾ ਮੈਨੂੰ ਕੈਂਦੀ ਬਈ
ਸਾਡੇ ਤਾਂ ਮਨਾਦੇ ਨੇ ਸਾਡਾ ਪੂਰਾ ਮੀਨਾ ਮਤਲਬ ਏਹ ਦੇਖੋ ਤੀਆਂ ਦੀ ਤਿਆਰੀ ਕੁੜੀਆਂ ਨੇ ਸਾਰੀਆਂ ਨੇ ਹਨਾ ਜੇੜੀਆਂ ਵੀ ਨਵੀਂਆ ਵਿਆਹੀਆ ਨੇ ਨਵੇਂ ਸੂਟ ਸਮਾਣੇ ਹਨਾ ਪੂਰੀ ਪੰਜਾਬੀ ਲੁੱਕ ਦੇ ਵਿੱਚ ਮਤਲਬ ਓਨਾਂ ਨੇ ਤਿਆਰ ਹੋਣ ਲਈ ਆਪਣਾ ਉਵੇਂ ਦਾ ਪੈਰਾਵਾ ਕਰ ਲੈਣਾ ਫੇਰ ਮਤਲਬ ਤੀਆਂ ਮਨਾਣੀਆਂ ਨੇ ਆਪਾਂ ਨੇ ਹਨਾ ਓਥੋਂ ਦੀ ਸਾਰੀ ਜਗ੍ਹਾ ਨੂੰ ਤਰ੍ਹਾਂ ਮਤਲਬ ਤਿਆਰ ਕਰ ਲੈਣਾ ਝੂਲੇ ਵਗੈਰਾ ਪਾ ਲੈਣੇ ਫੁੱਲਾਂ ਵਗੈਰਾ ਨਾਲ ਹਨਾ ਮਟਕੇ ਵਗੈਰਾ ਰੱਖ
ਹਾਂ ਝੂਲੇ ਤੇ ਮੈਨੂੰ ਪਤਾ ਐ ਜਾ ਬੀਗ ਚਲਾਈ ਹੈ ਨਾ ਗਾਣੇ ਵੀ ਕਿੰਨੇ ਆਦੇ ਨੇ
ਹਾਂਜੀ-ਹਾਂਜੀ।
ਅੱਛਾ।
ਮਤਲਬ ਐਨ ਚੰਗੀ ਤਰ੍ਹਾਂ ਮਤਲਬ ਪੂਰਾ ਪੰਜਾਬੀ ਓਦੇ ਚ ਬੋਲੀਆਂ ਵਾਲੀਆਂ ਪਾ ਕੇ ਹਨਾ ਸਾਰੇ ਕੋ ਝੂਲ ਰਿਆ ਜਾਂ ਕੁੱਛ ਏਦਾਂ ਮਤਲਬ ਮਨਾਦੇ ਨੇ ਸਾਰਾ ਮੀਨਾ ਐਵੀ ਚੱਲਦਾ ਗਿੱਧਾ ਪਾਦੇ ਨੇ। ਤੇ ਇੱਕ ਹਰੀ ਚੂੜੀਆਂ ਦਾ ਬੜਾ ਹੁੰਦਾ ਹਨਾ ਵੀ।
ਹਾਂ ਹਰੀ ਚੂੜੀਆਂ ਤੇ ਮੇਰੀ ਸੱਸ ਵੀ ਮੈਨੂੰ ਕੈਦੀ ਪਾ ਲਿਆ ਕਰ ਪਰ ਮੈਂ ਪਾਦੀ ਨੀ ਨਾ।
ਹਾਂਜੀ ਪਰ ਐਵੇਂ ਚਲੋ ਜੇ ਲਿਆ ਕੇ ਦੇਣ ਹਨਾ ਤਾਂ ਚਲੋ ਜ਼ਿਆਦਾ ਵਧੀਆ ਹੁੰਦਾ।
ਪਰ ਪਤਾ ਕੀ ਆਪਨਾ-ਆਪਨਾ ਨਾ ਇੰਟਰਸਟ ਦੀ ਗੱਲ ਹੁਣ ਅਸੀਂ ਹੈਗੇ ਹਾਂ ਸਰਦਾਰ ਠੀਕ ਐ ਨਾ ਸਿੱਖ ਹੈਗੇ ਆ ਹੁਣ ਸਾਡੇ ਵਿੱਚ ਯੈ ਚੂੜੀਆਂ ਪਾਨੀਆਂ। ਸੰਦੂਰ ਲਗਾਣਾ ਏਹ ਸਭ ਨਾ ਹੁੰਦਾ ਨੀ ਅਸੀਂ ਆਪਣੇ ਪਰਿਵਾਰ ਚ ਵੀ ਨੀ ਦੇਖਿਆ ਬੜਾ ਘੱਟ ਵੱਦ ਈ ਦਿਨ ਤਿਹਾਰ ਤੇ ਬਸ
ਓਕੇ-ਓਕੇ ਫੇਰ ਓਵੀ ਐ ਨਾ ਜਿਵੇਂ ਪੈਲਾਂ ਕਰਵਾ ਹੁੰਦੇ ਫੇਰ ਓਹੀ-ਓਹੀ ਆਪਾਂ ਨੂੰ ਆਦਤ ਪਈ ਜਾਂਦੀ ਐ।
ਹਾਂ ਬਸ ਏ ਹੁਣ ਇੰਨੇ ਸਾਲ ਜੇੜੇ ਪਰਿਵਾਰ ਚ ਰਈਏ ਫੇਰ ਓ ਓਹੋ ਜਿਹਾ ਹੋ ਜਾਂਦਾ ਐ। ਬੰਦਾ ਪਾਨੇ ਐ ਪਰ ਜਿਵੇਂ ਫੈਸਟੀਵਲ ਕੋਈ ਆ ਗਿਆ ਫੇਰ ਪਾ ਲੇ
ਸਈ ਗੱਲ ਐ ਜੀ ਨਈ ਮਤਲਬ ਤੀਆਂ ਦਾ ਦੇਖੋ ਹੁਣ ਸੰਧਾਰਾ ਵੀ ਜਾਂਦਾ ਸਾਡੇ ਤੇ ਮਤਲਬ ਜੇੜੀਆਂ ਵਿਆਹੀਆਂ ਕੁੜੀਆਂ ਹੁੰਦੀਆ ਨੇ, ਹਾਂਜੀ। ਓਦੇ ਵਿੱਚ ਜਾਦਾ ਹੁੰਦਾ ਇੱਕ ਤਾਂ ਮਤਲਬ ਘਿਓ ਦਾ ਹੁੰਦਾ ਤੇ ਇੱਕ ਫੇਣੀਆਂ ਜਿਆਂ ਹੁੰਦੀਆਂ ਨੇ ਹਨਾ
ਨਈ ਸਾਡੇ ਚ ਕੇਵਰ ਖਾਂਦੇ ਨੇ ਸਾਡੇ ਚ ਕੇਵਰ ਦਾ ਬੜਾ ਹੈਗਾ ਏ। ਕਰੇਜ਼, ਕੇਵਰ ਚਾਵਲ ਦੇ ਆਟੇ ਟੀ ਦੀ ਮਠਾਈ ਨੀ ਬਣਦੀ ਜਿਦੇ ਉੱਤੇ ਖੋਇਆ ਲਗਾਦੇ ਨੇ।
ਅ ਘਿਓ ਘਿਓਰ ਹੀ ਹੁੰਦਾ ਹੋਣਾ ਆਈ ਥਿੰਕ ਕੇ ਅਲੱਗ ਹੁੰਦਾ ਓ।
ਕੀ ਚੀਜ਼?
ਘਿਓਰ ਨੂੰ ਕੈ ਰਏ ਓ ਤੁਸੀਂ?
ਸ਼ੈਦ ਕਿਓਰ ਈ ਕੈਂਦੇ ਹੋਣ ਪਤਾ ਨੀ ਮੈਨੂੰ ਨੀ ਪਤਾ, ਸਾਡੇ ਇੱਥੇ ਤੇ ਕਿ ਕੇਵਰ ਕੈਦੇ ਨੇ। ਓ ਇੰਜ ਜਾਲੀ-ਜਾਲੀ ਵੱਕਣ ਬਣਿਆਂ ਹੁੰਦਾਂ ਈ। ਚਾਵਲਾਂ ਦੇ ਹਾਂ ਘਿਓਰ ਈ ਕੈਂਦੇ ਨੇਂ ਹਾਂ ਠੀਕ ਐ-ਠੀਕ ਐ ਹਾਂ ਪੰਜ਼ਾਬੀ ਚ ਮੈਂ ਵੀ ਘਿਓਰ ਵਰਡ। ਸੁੁਣਿਆਂ ਦਾ ਐਂ।
ਓ ਵੀ ਦੇਖੋਂ ਅਲੱਗ-ਅਲੱਗ ਤਰਾ ਦਾ ਮਿਲ਼ਦਾ, ਕੋਈ ਤੇ ਦੇਖੋਂ ਖੋਏ ਵਾਲਾਂ ਹੁੰਦਾਂ ਹਨਾ।
ਖੋਏ ਵਾਲਾਂ ਅਸੀਂ ਤੇ ਆਪਣੇਂ ਘਰ ਲ਼ੈ ਕੇ ਆਂਦੇ ਦੇਸੀ ਘਿਓ ਦਾ ਖੋਏ ਵਾਲਾਂ ਬਸ ਕਿਉਂਕਿ ਅਸੀਂ ਇੱਕ ਮਿੱਠਾ ਖਾਂਦੇ ਨੀਂ। ਫ਼ਿਰ ਜਦੋਂ ਖਾਣੈ ਆ ਫੇਰ ਇੱਕੋਂ ਵਾਰੀਂ ਲੈ ਕੇ ਆਂਨੇ ਬਸ ਕਿਉਂਕਿ ਅਸੀਂ ਰੋਜ਼-ਰੋਜ਼ ਲਿਆਣਾ ਨੀਂ ਹੁੰਦਾਂ।
ਬਿਲਕੁੱਲ ਪਰ ਮੈਂਨੂੰ-ਮੈਂਨੂੰ ਜੇੜੀਆਂ ਓ ਫੈਣੀਆਂ ਜੀਆ ਨੀਂ ਹੁੰਦੀਆਂ ਹੈਗੀਆਂ ਫੰਗਾਂ ਜਿਆਂ ਵਾਲੀਆਂ ਹੁੰਦੀਆਂ ਨੇਂ, ਓ ਜ਼ਿਆਦਾ ਪਸੰਦ ਨੇ ਤੇ ਘਰ ਦੇ ਕੈਣਗੇ ਤੇਰਾਂ। ਤੇਰਾਂ ਸਸਤੇ ਚ' ਸਰ ਜਾਂਦਾਂ, ਤੈਂਨੂੰ ਹਰ ਇੱਕ ਚੀਜ਼ ਸਸਤੀ ਏ ਪਸੰਦ ਹੈਂ।
ਹਾਂ ਬਸ ਠੀਕ ਹੈਂ ਫ਼ਿਰ, ਆਪਣਾਂ ਆਪਣੇਂ ਨਾ ਸਵਾਦ ਦੀ ਗੱਲ਼ ਹੁੰਦੀਂ ਮਹਿੰਗਾ ਸਸ ਹੁੰਦਾਂ, ਆਪਣਾਂ -ਆਪਣਾਂ ਟੇਸਟ ਏਂ, ਹੁਣ ਵੇਖੋ ਅਸੀਂ ਕੋਈ ਮਿਠਾਈ ਨੀਂ ਖਾਂਨੀ ਮੈਂਨੂੰ ਕੋਈ ਮਿਠਾਈ ਨੀਂ ਪਸੰਦ ਹੈਗੀ, ਬਸ ਮੈਂਨੂੰ ਕਾਜੂ ਕਤਲੀ ਪਸੰਦ ਏਂ। ਤੇ ਇੱਕ ਹੋਰ ਆਂਦੀ ਨਾ ਹਾਂ, ਇੱਕ ਹੋਰ ਆਂਦੀ ਪੰਜੀਰੀ ਵਾਲ਼ੀ ਬਰਫ਼ੀ ਆਂਦੀ ਹੈਂ ਪੂਰੀ, ਰੇਟ ਦੋਨਾਂ ਦਾ ਸੇਮ ਏਂ, ਫ਼ਿਰ ਅਸੀਂ ਜਦੋਂ ਵੀ ਜਾਂਨੇ ਆ ਮੈਂਨੂੰ ਕਹਿੰਦੇ ਤੈਨੂੰ ਤੇ ਏਹੀਓ ਦੋ ਬਰਫ਼ੀ ਪਸੰਦ ਹੈਂ, ਜਿਹੜੀ ਮਰੀਜ਼ ਲ਼ੈ ਲਾ ਅੱਧਾ ਕਿੱਲੋ ਐਂ ਕਰਾਲਾ, ਅੱਧਾ ਕਿੱਲੋ ਕਰਾਂ ਲ਼ੈ। ਅਸੀਂ ਉਹੀਓ ਲ਼ੈ ਆਨੇ ਹਾਂ ਅੱਧਾ- ਅੱਧਾ ਕਿੱਲੋ, ਬਸ ਉਹ ਵੀ ਸ਼ਾਡੀ ਮਹੀਨਾਂ ਨੀਂ ਖ਼ਤਮ ਹੁੰਦੀਂ।
ਅੱਛਾ ਜੀ।
ਕੋਈ ਖਾਂਦਾ ਨੀਂ ਛੋਟੀ ਜਿਹੀ ਫੈਮਲੀ ਸ਼ਾਡੀ ਤਿੰਨ ਬੰਦੇ ਆ ਅਸੀਂ ਤੇ ਬੱਚਾ ਕਿੰਨੀਂ ਕੁ ਖਾਏਗਾ, ਬੱਚੇ ਤੇ ਅੱਜ਼ ਕੱਲ੍ਹ ਉਂਝ ਨੀਂ ਖਾਂਦੇ ਮਿੱਠਾ।
ਬਿਲਕੁੱਲ- ਬਿਲਕੁੱਲ ਸਹੀ ਗੱਲ਼ ਹੈਂ, ਨਹੀਂ ਮਿੱਠਾ ਜ਼ਿਆਦਾ ਖਾਣਾਂ ਵੀ ਨੀਂ ਚਾਹੀਂਦਾ ਹੈਗਾ। ਮਤਲਬ ਚਲੋਂ ਤਿਉਹਾਰਾਂ ਵਗ਼ੈਰਾ ਤੇ ਵੀ ਤਿਉਹਾਰਾਂ ਤੇ ਵੀ ਦੇਖੋਂ ਘੱਟ ਹੀ ਲਿਆਣਾ ਚਾਹੀਂਦਾ, ਕਿਉਂਕਿ ਦੇਖੋਂ ਸਾਫ਼- ਸਫ਼ਾਈ ਦਾ ਹਨਾ। ਚਲੋਂ ਮਿਲਾਵਟ ਹੁੰਦੀਂ ਹੈਂ ਤੇ ਸਾਫ਼ -ਸਫ਼ਾਈ ਜਿਅ ਵੀ ਨੀਂ ਹੁੰਦੀ ਹਨਾ ਤਿਉਹਾਰਾਂ ਨੇੜ੍ਹੇ ਤੁਹਾਂਨੂੰ ਪਤਾਂ ਆ। ਤਾਂ ਮੱਤਲਬ ਜ਼ਿਆਦਾ ਬੈਟਰ ਆ ਕਿ ਜਾਂ ਤਾਂ ਵਧੀਆਂ ਕਿਸ਼ੇ ਰੈਸਟੋਰੈਂਟ ਚੋਂ ਲਿਆਓ ਜਾਂ ਫ਼ਿਰ ਥੋੜ੍ਹਾਂ ਘਰ ਦਾ ਬਣਿਆਂ ਹੋਵੇਂ ਹਨਾ ਤਾਂ ਚਲੋਂ ਜ਼ਿਆਦਾ ਵਧੀਆਂ ਰਹਿੰਦਾਂ।
ਘਾਰ ਕਿੱਥੇ ਬਣਦੇ ਨੇਂ ਅੱਜ਼ ਕੱਲ੍ਹ ਸਾਡੇ ਕੋਲ਼ੋਂ।
ਇਹ ਤਾਂ ਗੱਲ਼, ਇਹ ਤਾਂ ਗੱਲ਼ ਸਹੀ ਹੈਂ ਤਿਉਹਾਰਾਂ ਦੇ ਵਿੱਚ ਹੋਰ ਈ ਕੰਮ ਨੀਂ ਨਿੱਬੜਦੇ ਹੈਗੇ ਆ।
ਪਤਾਂ ਕੀ ਹੁੰਦਾਂ ਆਪਣੇਂ- ਆਪਣੇਂ ਟੇਸਟ ਦੀ ਗੱਲ਼ ਹੈਂ ਜਿਵੇਂ ਲੋਕੀਂ ਖਾਂਦੇ ਹੋਣ ਨਾ ਫ਼ਿਰ ਬਣਾਣ ਦਾ ਵੀ ਮਜ਼ਾ ਅਸੀਂ ਖਾਣਾਂ ਹੀ ਨੀਂ ਹੁੰਦਾਂ। ਤੇ ਕੀ ਮਿੱਠਾ ਬਣਾਈਏ। ਬਿਲਕੁੱਲ ਅਵੋਇਡ ਕਰਦੇਂ ਹਾਂ।
ਹਾਂਜੀ। ਮੱਤਲਬ ਹੁਣ ਦੇਖੋਂ ਅ ਤਾਂ ਹੀ ਤੀਆਂ ਲੰਘਣਗੀਆਂ ਉਸ ਤੋਂ ਬਾਅਦ ਅਹ ਆ ਜਾਣਗੀਆਂ ਰੱਖੜੀਆਂ ਦਾ ਤਿਉਹਾਰ ਸਾਡੇ ਕੋਲ਼ ਸਾਰੇ ਹੀ ਮਨਾਂਦੇ ਨੇਂ ਹਨਾ।
ਤੇ ਸਾਰੇ ਮੌਸ
ਸਾਰੇ ਉਹ ਤਾਂ ਦੇਖੋਂ ਕੁੜੀਆਂ ਵਾਸਤੇ ਵਧੀਆਂ ਤਿਉਹਾਰ ਆ ਪੈਸੇ ਬਣਦੇ ਨੇਂ।
ਸਹੀ ਗੱਲ਼ ਏਂ।
ਹਾਂਜੀ- ਹਾਂਜੀ ਉਹ ਤਾਂ ਚਲੋਂ ਇੱਕ ਆਦਰ ਮਾਣ ਹੁੰਦਾਂ ਨਾ। ਇਹ ਚੀਜ਼ ਹੋ ਜਾਂਦੀ। ਫ਼ਿਰ ਦੀਵਾਲ਼ੀ ਵੀ ਦੇਖੋਂ ਹਰ ਇੱਕ ਕੋਈ ਮਨਾਦਾ ਹੈਂ ਹਨਾ ਦੀਵਾਲ਼ੀ ਨੂੰ ਵੀ ਬਹੁਤ ਮੱਤਲਬ ਕੰਮ ਕਾਰ ਹੁੰਦੇ ਨੇਂ ਕਈਆਂ ਲੋਕ
ਹੁਣ ਦੇਖੋਂ ਜਿਹੜੇ ਸਾਡੇ ਘਰ ਲੱਗੇਂ ਦੇ ਨੇਂ, ਪੇਂਟਰ ਹਜੇ ਚਾਰ ਦਿਨ ਹੋਗੇ ਨੇਂ ਲੱਗੇਂ ਦੇ।
ਅੱਛਾ ਜੀ।
ਮੁਸ਼ਕਿਲ ਨਾਲ਼ ਦੋ ਕਮਰੇ ਕੀਤੇ ਨੇਂ ਇਹਨਾਂ ਨੇ। ਇਹਨਾਂ ਦੇ ਟਾਇਮ ਲੱ ਲਗਾਉਂਦੇ ਨੇਂ ਅਸੀਂ ਅਜ਼ੇ ਅਸੀਂ ਠੇਕੇ ਤੇ ਕੀਤਾਂ। ਦਿਹਾੜੀ ਤੇ ਲਗਾਂ ਲਓ ਨਾ ਤੇ ਨਿਕਲ਼ਦੇ ਹੀ ਨੀਂ ਕਰੋਂ ਦੀ ਨੀਂ ਨਿਕਲ਼ਦੇ।
ਹਾਂਜੀ‍- ਹਾਂਜੀ, ਦਿਹਾੜੀ ਤੇ ਨਹੀਂ ਓਦਾਂ ਤੇ ਬਹੁਤ ਟਾਇਮ ਲੱਗ ਜਾਂਦਾਂ ਠੇਕੇ ਤੇ ਚਲੋਂ ਫ਼ਿਰ ਵੀ ਠੀਕ।
ਠੇਕੇ ਦੇ ਦੋ ਪੈਹੇ ਜ਼ਿਆਦਾ ਲੱਗ ਜਾਣ, ਪਰ ਕੰਮ ਜ਼ਲਦੀ ਨਿਬੜ ਜੇ। ਨਹੀਂ ਤੇ ਘਰੋਂ ਖਲਾਰਾ ਹੀ ਨੀਂ ਮੁੱਕਣ ਤੇ ਆਂਦਾ। ਘਰ ਰਿਸ਼ਤੇਦਾਰ ਆ ਜਾਂਣ ਤੇ ਖਲਾਰੇ ਖਲਾਰੇ ਹੀ ਪਏ ਦੇ ਨੇਂ ਹਰ ਜਗ੍ਹਾ ਤੇ।
ਇਹ ਤਾਂ ਗੱਲ਼ ਸਹੀ ਹੈਂ ਤੁਹਾਡੀ। ਪਰ ਵਧੀਆ ਵੈਸੇ ਇਹ ਨਾ ਤੁਸੀਂ ਪਹਿਲਾਂ ਕਰਵਾ ਲਿਆ ਨਹੀਂ ਕਈ ਲੋਕ ਤਾਂ ਪਤਾ ਕੀ ਕਰਦੇ ਨੇ ਦਿਨ ਰਹਿ ਜਾਂਦੇ ਨੇ, ਉਦੋਂ ਸਾਰਾ ਖਿਲਾਰਾ ਪਾਣਗੇ।
ਨਹੀਂ-ਨਹੀਂ, ਪਤਾ ਕੀ ਸਾਡੇ ਥੱਲੇ-ਉੱਪਰ ਦੋ ਪੋਸ਼ਨ ਬਨੇਦੇ ਨਾ। ਅਸੀਂ ਪਹਿਲੇ ਥੱਲੇ ਕਰਾ ਰਹੇ ਹਾਂ, ਕਿ ਥੱਲੇ ਨਿਬੜ ਜੇ। ਕਿਉਂਕਿ ਆਇਆ-ਗਿਆ ਥੱਲੇ ਰਹਿੰਦਾ, ਉੱਪਰ ਦੀ ਕੋਈ ਗੱਲ ਨੀ ਹੈਗੀ ਉੱਪਰ ਭਾਵੇਂ ਲੱਗੇ ਰਹਿਣ। ਉੱਪਰ ਆਂਦਾ ਤੇ ਕੋਈ ਹੈਨੀ, ਮੇਰਾ ਹੀ ਰੂਮ ਐ, 'ਮੈਂ'ਵੀ ਥੱਲੇ ਹੀ ਚੱਲ ਜਾਂਦੀ ਹਾਂ। ਤੇ, ਫਿਰ ਥੱਲੇ ਨਿਬੜ ਜੇਗਾ, ਤੇ ਉੱਪਰ ਭਾਂਵੇ ਥੋੜਾ ਟਾਈਮ ਜਿਆਦਾ ਲੱਗਜੇ। ਸੇ ਥਲੇ ਸਫਾਈ ਹੋਏ ਨਾ ਜਿੱਥੇ, ਕਿਸੇ ਨੇ ਬਹਿਣਾ-ਖਲੋਣਾ ਹੋਏ, ਉੱਥੇ ਹੀ ਗੰਦ ਪਿਆ ਰਹੇ ਫਿਰ ਮਜ਼ਾ ਨਹੀਂ ਆਂਦਾ।
ਨਾਲੇ ਐਵੇਂ ਹੁੰਦਾ ਦੇਖੋ, ਤਿਉਹਾਰਾਂ ਦੇ ਵਿੱਚ ਤਾਂ ਜਿਹੜੀ ਖਰੀਦਦਾਰੀ ਕਰਨੀ ਹੁੰਦੀ ਆ, ਹਨਾ ਉਸੇ ਤੋਂ ਵ੍ਹੇਲ ਨੀ ਮਿਲਦਾ। ਤੀ ਹੈਗੀ, ਹੋਰ ਮਤਲਬ ਆਪਾਂ ਨੇ ਡੈਕੋਰੇਸ਼ਨ ਕਰਨ ਹਾਂਜੀ, ਉਹੀ ਹੈ ਨਾ ਮਤਲਬ ਦੂਰ ਤੇ ਤਾਂ ਬੰਦਾ ਜਾਕੇ ਕੁਛ ਨੀ ਖਰੀਦ ਸਕਦਾ ਹੈਗਾ, ਐਵੇਂ ਹੁੰਦਾ ਵੀ ਸ਼ੌਪਿੰਗ ਵੀ ਜਿਹੜੀ ਕਰਨੀਆਂ, ਪਹਿਲੇ-ਪਹਿਲੇ ਕਰਲੋ।
ਹੂੰ, ਪਰ ਘੁੰਮਣ ਦਾ, ਘੁੰਮਣ ਦਾ ਮਜਾ ਹੀ ਹੋਰ ਏ। ਗੇ, ਦੀਵਾਲੀ ਦੇ ਤੇ ਸ਼ੋਪਿੰਗ ਕਰਨ ਦਾ ਮਜ਼ਾ ਹੀ ਹੋਰ ਏ। ਬਜ਼ਾਰ ਐਜ ਸੱਜੇ ਹੁੰਦੇ ਨੇ, ਨਵੀਂ-ਨਵੀਂ ਵੋਟੀ ਏਕਣ, ਹੈਨਾ।
ਬਿਲਕੁਲ।
ਜਾਂਦਾ, ਬਸ ਜੇਬ'ਚ ਪੈਸੇ ਹੋਈ ਜਾਣ, ਜਿੰਨੇ ਵੀ ਪੈਸੇ ਹੋਣਗੇ ਨਾ, ਉਹ ਵੀ ਤੁਹਾਨੂੰ ਘੱਟ ਲੱਗਣਗੇ।
ਬਿਲਕੁਲ, ਮਹਿੰਗਾਈ ਵੀ ਫਿਰ ਓਨੀ ਹੀ ਹੋ ਜਾਂਦੀ ਹੈ ਨਾ, ਮਹਿੰਗਾਈ ਵੀ ਫਿਰ
ਪਸੰਦ ਨਹੀਂ ਆਂਦੀ, ਇੱਕ ਤੋਂ ਇੱਕ ਚੀਜ਼ ਹੇਗੀ ਏ, ਤੁਸੀਂ ਪੈਰਾਂ ਤੇ ਜਿਹੜੇ ਉਹ ਲਗਾਂਦੇ ਨੇ, ਲਕਸ਼ਮੀ ਵਾਲੇ ਪ੍ਰਿੰਟ ਦੇ ਅਹ ਹੈਨਾ ਚਿਪਕਾਣ ਵਾਲੇ ਇੱਕ ਤੋਂ ਇੱਕ ਹੁੰਦੇ ਨੇ, ਦੇਖਲੋ।
ਬਿਲਕੁਲ-ਬਿਲਕੁਲ, ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
ਓਕੇ ਜੀ, ਚਲੋ ਚੰਗਾ ਜੀ, ਚੰਗਾ, ਠੀਕ।